ਹੋਰ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਕਰ ਰਹੇ ਵਧੀਆ ਤੁਸੀਂ ਦੱਸ
ਬਸ ਵਧੀਆ ਮਾਰਕੀਟ ਗਈ ਸੀ।
ਅੱਛਾ
ਹੁਣੇ ਆਪਣੇ ਹਸਬੈਂਡ ਨਾਲ ਹਾਂਜੀ ਬੱਚਿਆਂ ਨਾਲ ਹੋਰ ਹਸਬੈਂਡ ਨਾਲ
ਅੱਛਾ ਘਾਰ ਹੀ ਹਨ
ਹਾਂਜੀ
ਹੋਰ ਸੁਣਾਓ ਹੋਰ ਦੱਸੋ ਕੀ ਕਰਦੇ ਪਏ ਅੱਛਾ ਹਾਂ ਤੁਸੀਂ ਕਹਿ ਰਹੇ ਸੀਗੇ ਤੁਸੀਂ ਜਾਓਗੇ
ਤੇ ਖਾਦੇ ਨੇ
ਅੱਛਾ ਫਿਰ ਰਾਤੀ ਕੀ ਬਣਾਣਾ ਰੋਟੀ
ਰਾਤੀ ਰੋਟੀ ਰਾਤੀ ਕੁੱਝ ਨਹੀਂ ਛੁੱਟੀ ਹੋਰ ਖਾ ਪੀ ਆਏ। ਖਾ ਪੀ ਆਏ
ਹੋਰ ਸੁਣਾਓ। ਕੀ ਕਰ ਰਏ ਔ ਅੱਛਾ ਸਭ ਕੁਛ ਮੈਂ ਵੀ ਬੜਾ ਕੁਛ ਖਾਦਾ, ਢਿੱਡ ਭਰਿਆ ਪਯਾ ਹਾਂਜੀ, ਹਾਂਜੀ ਬਜ਼ਾਰ ਗਏ ਸੀ, ਬਸ ਖਾਇਆ ਪੀਆ ਘਰ ਆ ਕੇ ਢਿੱਡ ਭਰ ਗਿਆ, ਹੁਣ ਹਿਲਯਾ ਨੀ ਜਾ ਰਿਹਾ। ਹਾਂਜੀ ਬਸ ਰਾਤ ਦੀ ਛੁੱਟੀ ਏ। ਸਸ਼ ਸ਼੍ਰੀ ਅਕ--ਹੋਰ ਸੁਣਾਓ? ਵਧੀਆ, ਮੈਂ ਨਾਟਕ ਵੇਖਦੀ ਮੈਂ ਨਾਟਕ ਆਂਦਾ ਪਿਆ ਸੀ ਇੱਥੇ।
ਅੱਛਾ। ਮੈਂ ਵੀ ਨਾਟਕ ਈ ਦੇਖ ਰਹੀ ਆਂ। ਮੈਂ ਉਹ ਦੇਖਦੀ ਆਂ, ਉਡਨੇ ਕੀ ਆਸ਼ਾ।
ਹੋਰ, ਤੁਹਾਡੀ ਮੰਮੀ? ਵਧੀਆ, ਤਵਾਡੀ ਗੁੜੀਆ? ਠੀਕ ਏ, ਚਲੋ ਠੀਕ ਏ।
ਐ ਕਹਿ ਰਹੀਏ, ਰੋਟੀ ਨੀ ਖਾਣੀ ਹੈਗੀ ਅਸੀਂ ਰੋਟੀ ਦੀ ਛੁੱਟੀ ਐ।
ਬਾਹਰ ਦਾ ਖਾ, ਕੇ ਢਿੱਡ ਭਰ ਜਾਂਦਾ ਹਨਾ।
ਬਾਹਰ ਦਾ ਖਾਕੇ ਢਿੱਡ ਭਰ ਜਾਂਦਾ ਯਾ, ਇਹ ਤਾਂ ਗੱਲ ਹੈ, ਹੋਰ? ਘਰ-ਪਰਿਵਾਰ, ਸਭ ਠੀਕ?
ਸੁਣਾਓ, ਕੋਈ ਨਵੀਂ-ਤਾਜ਼ੀ?
ਬਸ, ਨਵੀਂ-ਤਾਜੀ ਤਾ ਕੋਈ ਖਾਸ ਹੈਨੀ ਗੀ। ਬਸ ਹੁਣ ਬਜ਼ਾਰ ਦਾ ਇੱਕ ਰੋਟੀ ਖਾਕੇ, ਥੋੜਾ ਜਿਹਾ ਇੱਕ-ਅੱਧਾ ਫੁਲਕਾ ਜਿਹੜਾ ਖਾਣਾ ਖਾਕੇ
ਰੂਮ ਦੇ
ਬਾਰਰ ਗਲੀ'ਚ ਗੇੜਾ-ਗੂੜਾ ਮਾਰਾਂਗੇ, ਖਾਧੀ-ਪੀਤੀ ਥੱਲੇ ਉਤਰੇਗੀ ਸੋ ਜਾਗੇ, ਸਵੇਰ ਦਾ ਫੇਰ ਉਹਹੀ ਕੰਮ ਸ਼ੁਰੂ ਹੋਜੇਗਾ ਦੁਬਾਰਾ ਤੋ
ਉਮ, ਉਹ ਤੇ, ਮੈਂ ਸੁਣਿਆ ਤੁਹਾਡੇ ਮਹਲੇ'ਚ ਕਹਿੰਦੇ ਨੇ ਕੋਈ, ਐ ਸੋਸਾਇਟੀ ਸੇਵਾ ਆਲੇ ਕਿਸੀ ਦਾ ਘਰ ਬਣਵਾ ਰਹੇ ਨੇ। ਕਿਦਾਂ, ਮਤਲਬ ਕਿ ਤੁਹਾਡੇ ਮਹੱਲੇ'ਚ ਹੈ ਕਿ?
ਹਾਂਜੀ, ਸਾਡੇ ਮਹੱਲੇ'ਚ ਈ ਆ, ਉਹ ਇੱਕ ਪਰਿਵਾਰ ਹੈਗਾ ਯਾ, ਉਹਦੇ ਗੁੜੀਆਂ ਦੇ ਪਾਪਾ ਸਨ ਉਹ ਥੋੜ੍ਹੀ ਪੀਂਦੇ ਖਾਣ, ਪੀਣ-ਖਾਣ ਵਾਲੇ ਸਨ ਤੇ ਉਹ ਗਏ ਸਨ ਛਤ ਤੋਂ ਤੇ ਉਹ ਹੁਣ ਪੂਰੇ ਹੋ ਚੁੱਕੇ ਨੇ, ਤੇ ਉਹਨਾਂ ਦੇ ਘਰ'ਚ ਇੱਕ ਬੇਟੀ ਆ ਉਹਨਾਂ ਦੀ। ਤੇ ਇੱਕ ਬੇਟਾ ਏ, ਬੇਟਾ ਛੋਟਾ ਏ, ਤੇ ਬਸ ਕੋਈ ਹੈ ਨੀ ਆ। ਆਮਦਨ ਦਾ ਸਾਧਨ ਕੋਈ ਨੀ ਹੈ, ਤੇ ਘਰ ਵੀ ਕੱਚਾ ਸ ਸੀ ਉਹਨਾਂ ਦਾ, ਤੇ ਓਹੀਓ ਸਮਾਜ ਸੇਵਾ ਵਾਲਿਆਂ ਨੇ ਥੋੜ੍ਹੀ ਮਦਦ ਕਰੀ ਹੈਗੀਏ, ਤੇ ਮਕਾਨ ਬਣਦਾ ਪਿਆ ਲੈਂਟਰ ਵਗੈਰਾ ਪੈਂਦਾ ਪਿਆ ਉਹਨਾਂ ਦਾ।
ਚਲੋ, ਵਧੀਆ।
ਹਾਂ, ਮਕਾਨ ਬਣਦਾ ਪਿਆ ਉਹਨਾਂ ਦਾ।
ਅੱਛਾ। ਹਰ ਕੋਈ ਖੁਸ਼ ਨੀ ਹੁੰਦਾ ਨਾ?
ਹਰ ਕੋਈ ਖੁਸ਼ ਨਹੀਂ ਹੁੰ
ਹਾਂ, ਹੋਰ?
ਹੋਰ ਤੁਹਾਡੀੇ ਚਾਚੀ ਤੂਆਡੇ ਸਬਦੇ ਮੁੰਡਦੇ ਆ?
ਹਾਂਜੀ, ਅਕਤੂਬਰ ਚ ਹੈ ਵੇਆ। ਤਰੀਕ ਨੀ ਪਤਾ ਕੇੜੀ ਐ, ਅਕਤੂਬਰ ਚ ਈ ਐ, ਏਨਾ ਪਤਾ ਆ। ਹੈਪੀ, ਹਾਂ। ਕੋਈ ਪੱਕਾ ਖ ਨੀ ਪਤਾ ਜਾਵਾਂਗੇ ਕੇ ਨਈ ਜਾਵਾਂਗੇ।
ਅੱਛਾ।
ਕੱਚੀ-ਪੱਕ ਕੀ ਸਲਾਅ ਏ, ਵੇਖੋ ਚਲੇ ਵੀ ਜਾਈਏ ਤਾਂ ਵੀ ਕੋਈ ਪਤਾ ਨਈ ਐ।
ਹੂੰ। ਸਈ ਗੱਲ ਏ, ਤੂਸੀ ਦੱਸੋ?
ਨਈ ਨਾਟਕ ਵਗੈਰਾ ਵੇਖਦੇ ਓ? ਮੈਨ ਤਾ ਓ ਵਾਲਾ ਅੱਛਾ ਲ ਅ ਵਦੀਆ ਲੱਗਦੈ ਅਨੁ ਪਮਾ ਵਲਾ।
ਅੱਛਾ, ਸਈ ਗਾੱਲ ਏ। ਹੋਰ ਸੁਨਾਓ?
ਹੋਰ।
ਸਬ ਛਾੱਡ ਮੇਰੀ ਸਾੱਸ ਅਸਤੇ ਕੀ ਲੇ ਲੇਆਏ?
ਗੋਲਗੱਪੇ।
ਚਲੋ ਵਦੀਐ। ਅੱਛਾ, ਗਏ ਨੀ ਤੂਸੀ ਪੇਕੇ?
ਨਾ, ਇੰਨੀ ਗਰਮੀ ਚ ਕਿੱਥੇ ਬੰਦਾ ਜਾਏ। ਨਾਲੇ ਮੇਰੀ ਵੱਡੀ ਗੂੜੀਆ ਨੌਕਰੀ ਕਰਦੀ ਏ ਨਾ, ਫੇਰ ਓ ਓਦੇ ਰੋਟੀ-ਪਾਣੀ ਦੀ ਦਿੱਕਤ ਹੋ ਜੇਗੀ ਨਾ।
ਤੇ ਓ ਆਪੇ ਨੀ ਬਣਾ ਸਕਦੀ ਰੋਟੀ ਵਗੈਰਾ, ਮਤਲਬ ਤੂਸੀ ਚਲੇ ਜੋ।
ਅੱਛ ਮੈਨ ਲੱਗੇਆ ਕਿੰਨੀ ਵ, ਕਿੰਨੀ ਵ ਵੱਡੀ ਹੈਗੀ ਏ ਯਾ ਛੋਟੀ ਏ? ਫੇਰ ਤੇ ਬਣਾ
ਨਾ-ਨਾ ਕੁੱਛ ਵੀ ਨੀ ਮਤਲਬ ਈ ਨੀ, ਏੱਕ ਮੈਗੀ ਜਰੂਰ ਆਂਦੀ ਏ ਓਨੂੰ ਬਣਾਨੀ। ਹਾਂ, ਵਾਕੇਈ। ਥਾੱਕ ਜਾਂਦੀ ਬੋਤ ਜਾਦਾ ਥਾੱਕ ਜਾਂਦੀ, ਸਈ ਗਾੱਲ ਐ, ਐਤਵਾਰ ਤਾਂ ਪੂਰਾ ਦਿਨ ਬੈਠ ਤੇ ਈ ਨੀ ਨਿਕਲਦੈ ਓਦਾ।
ਅੱਛਾ, ਚਲੋ ਇੱਕੋ ਓ ਕੁੜੀ ਏ, ਚਲਾ ਜਾਂਨੇ ਓਨੇ ਵੇਆ ਕੇ। ਕਾਰਕੇ, ਚਾਰ ਸੌ ਨਥਰੇ, ਅੱਛਾ ਦੋ ਨੇ।
ਦੋ ਨੇ, ਦੂਜੀ ਬੜੀ ਮ੍ਹੈਨਤੀ ਏ, ਹਾਂ ਓ ਬੜੀ ਮ੍ਹੈਨਤੀ ਏ।
ਥੁਆਡੀ ਮ੍ਹੈਨਤੀ ਹੋਣੀ ਏ, ਛੋਟੀ ਹੋਣੀ ਏ।
ਨਈ, ਨਈ ਓ ਵੱਡੀ ਵੀ ਮ੍ਹੈਨਤੀ ਏ, ਵੱਡੀ ਖਾਂਨ ਚ ਮ੍ਹੈਨਤੀ ਏ।
ਅੱਛਾ, ਮਲਬ ਬੜਾ ਖਾਂਦੀ ਏ ਕੀ?
ਹਾਂ, ਪੁੱਛੋ ਨਾ ਕੁਛ।
ਮੈਂ ਸੁਣਿਆ ਬੀਮਾਰ ਹੋ ਗਈ ਸੀ ਤੁਆਡੀ ਵ ਵੱਡੀ ਕੁੜੀ।
ਹਾਂ, ਬਸ ਓ ਅਨਸਟਾ ਖਾ ਲਿਆ ਨਾ, ਕੁਛ ਨਾਲੇ ਥੋੜਾ ਜਿਹੀ ਗਰਮੀ ਸੀ ਨਾ। ਗਰਮੀ ਕਰਕੇ ਹੋ ਗਈ ਬਿਮਾਰ।
ਅੱਛਾ, ਹੁਣ ਠੀਕ ਏ। ‌ ਅੱਛਾ ਹਰ ਕਿਸੇ ਨੂੰ ਆਪਣਾ ਕੰਮ ਦਾ ਮੌਕਾ ਲੱਗਦਾ। ਾਂ ਸਬ ਬੰਦਿਆਂ ਨੂੰ ਆਪਣਾ ਕੰਮ ਔਖਾ ਲੱਗਦਾ ਐ।
ਆਪਣਾ ਕੰਮ ਔਖਾ ਲੱਗਦਾ, ਹਰ ਬੰਦਾ ਮੈਂ ਕੈਂਦਾ ਮੈਂ
ਵੋ ਤੇ ਐ ਈ ਐ ਹੂੰ, ਬਸ ਲੋਗ ਬਸ ਓਤੇ ਐ ਈ ਏ, ਇਸ ਤੋਂ ਵਧੀਆ ਬੰਦੇ ਨੂੰ ਮਾਂ ਬੰਨਨਾ ਈ ਨੀ ਚਾਈਦਾ ਐਵੇਂ ਈ ਰਵੋ।
ਚਾਏ ਓ ਬਿਮਾਰ ਹੋਵੇ ਤਾਂ ਵੀ ਓਨੇ ਕਰਨਾ ਤੇ
ਓ ਤੇ ਐ ਈ ਏ, ਇਸ ਲਈ ਵਿਆ ਕਰਨਾ ਈ ਨੀ ਚਾਈਦਾ।
ਕਰਨਾ ਈ ਨੀ ਚਾਈਦਾ, ਸਈ ਗੱਲ ਐ। ਕੱਲਾ ਬੰਦਾ ਈ ਖਰਾ ਆ।
ਪੁਛ ਲੈਣਾ। ਓ ਤੇ ਐ ਈ ਏ, ਖਾ-ਖਾ ਕੇ ਢਿੱਡ ਵੱਧ ਗਿਆ ਮੇਰਾ।
ਅੱਛਾ ਜੀ, ਸੈਰ ਕਰਿਆ ਕਰੋ।
ਸੈਰ ਕਰਦੇ ਮੇਹਨਤ ਲੱਗਦੀ, ਮੇਹਨਤ ਨੀ ਹੁੰਦੀ ਨਾ।
ਇਹ ਤਾ ਗੱਲ ਐ ਨਾ ਸਾਰੀ।
ਹਾਂਜੀ ਹੂੰ
ਬੱਚ ਦਰਵਾਜ਼ਾ-ਦਰਵੂਜਾ ਚਲਾ ਲੈਂਦੇ ਨੇ, ਏ ਸੀ ਫੇਰ ਮੈਂ ਸੋਚਣੀ ਆਂ ਮੈਂ ਕੱਲੀ ਬਾਰ ਸੈਰ ਕਰਨੀ ਪੀਆ, ਸਭ ਅੰਦਰ ਹੈਗੇ ਨੇ ਤੇ ਮੈਂ ਵੀ ਜਾ ਕੇ ਲੰਮੀ
ਹੂੰ, ਐਵੀ ਐ।
ਬਸ ਏਈ ਅਲਕਸ ਆ ਜਾਂਦਾ ਹੈਗਾ ਆ।
ਫਿਰ ਏ ਸੀ ਚੱਲਦਾ ਹੁੰਦਾ ਬੰਦ ਕਰਦਾ ਕਿ ਬੰਦਾ ਸੋ ਜੇ ਅਰਾਮ ਨਾਲ।
ਸੋ ਜਵੇ ਰਾਮ ਨਾਲ, ਨਾਲੇ ਸਾਰਾ ਦਿਨ ਉਂਜ ਈ ਕਰ- ਕਰਕੇ ਥੱਕ ਜਾਈਦਾ ਹਿੰਮਤ ਨੀ ਹੁੰਦੀ। ਕਰੀ ਏ ਹਫ਼ਤਾ ਖੰਠ ਕਰਿਏ ਸੈਰ। ਹਫਤਾ ਖਢ ਕਰਿਏ ਨਾ। ਹਾਂ, ਹਫ਼ਤਾ ਖਢ ਕਰੀ ਏ ਸੈਰ ਫ਼ਰਕ ਤਾਂ ਹੈ। ਇੰਨਾ ਹੈ ਨੀ ਸੀ ਨਾ ਮੇਰਾ ਪੇਟ ਬਾਹਰ, ਹਾਂ ਏਨਾਂ
ਜਿੰਮ ਜਾਣਾ ਚਾਈਦਾ ਤੁਸੀਂ ਜਿੰਮ ਜਾਇਆ ਕਰੋ।
ਆ ਘਰ ਬੱਚੇ ਸੰਭਾਲਣੇ, ਘਰ ਦਾ ਕੰਮ ਕਰਨਾ ਅਸੀ ਜਿੰਮ ਈ ਐ।
ਹਾ
ਸਾਰਾ ਦਿਨ ਖੜ ਲਤ ਜੋ ਸਵੇਰੇ ਛੇ ਵਜੇ ਉੱਠਣਾ, ਸ਼ਾਮ ਦੇ ਚਾਰ ਵਜੇ ਤੱਕ ਲੱਗੇ ਰੈਣਾ। ਜਿੰਮ ਤੋਂ ਘੱਟ ਥੋੜ੍ਹਾ ਆ।
ਹੂੰ, ਏ ਵੀ ਗੱਲ ਏ।
ਚਾਰ ਵਜੇ ਤੋਂ ਲੈ ਕੇ ਪੰਜ-ਸਾਢੇ ਪੰਜ ਵਜੇ ਤਕ ਇੱਕ ਘੰਟਾ ਹੁੰਦਾ, ਬਸ ਲੇਟ ਜਾਈਦਾ ਇੱਕ ਘੰਟੇ ਦੇ ਵਿੱਚ। ਉਸ ਤੋਂ ਬਾਦ ਸ਼ਾਮੀ ਫੇਰ ਓਈਓ ਕੰਮ ਸ਼ੁਰੂ, ਹਾਂ ਸ਼ਾਮੀ ਫੇਰ ਓਈਓ ਕੰਮ ਸ਼ੁਰੂ। ਪੀਣ ਅਲਾ ਪਾਣੀ ਭਰੋ, ਆਟਾ ਮੱਲੋ।
ਕਮਰ ਪੀੜ ਹੁੰਦੀ ਏ।
ਹਾਂ ਬਸ ਉਈ-ਉਈ ਏ ਨਾ। ਹਰ ਕਿਸੇ ਨੂੰ ਆਪਣਾ ਕੰਮ ਔਖਾ ਲੱਗਦਾ ਆ ਔਰ ਔਖਾ ਹੁੰਦਾ ਵੀ ਐ ਕੰਮ ਕੋਈ ਵੱਡੀ ਗੱਲ ਨੀ ਐ।
ਬਈ ਤਾਂ 'ਤੇ ਬੰਦਾ ਆਪ ਨਾ ਕਰੇ ਨਾ ਬੰਦੇ ਨੂੰ ਪਤਾ ਨੀ ਲੱਗਦਾ। ਤੁਸੀਂ ਸਾਡਾ ਕੰਮ ਨੀ ਸਮਝ ਸਕਦੇ, ਆਪਾਂ ਤੁਹਾਡਾ ਕੰਮ ਨੀ ਸਮਝ ਸਕਦੇ।
ਹਾਂ ਨਈ ਸਮਝ ਸਕਦੇ, ਸਈ ਗੱਲ ਐ। ਐ ਤਾਂ ਹੈ ਈ ਐ। ਹੂੰ ਹੋਰ ਬਸ
ਬਸ ਘੁੰਮ ਫਿਰ ਆਏ ਆ, ਖਾ ਪੀ ਆਏ ਆ ਥੋੜਾ ਜਾ ਮਾਹੌਲ ਚੇਂਜ ਹੋ ਗਿਆ ਘਰ
ਓ ਤਾਰਾ ਜਨ ਰੇਆ।
ਬੰਦੇ ਦਾ ਮਨ ਹੋ ਰੇ ਨੇ ਬੱਚੇ ਐਕਟਿਵਾ 'ਤੇ ਸਨ ਅਸੀਂ ਮੋਟਰਸਾਈਕਲ 'ਤੇ ਸੀ।
ਕਿਉਂ? ਅੱਛਾ-ਅੱਛਾ। ਹੋਰ।
ਕੋਈ ਮੁਸ਼ਕਿਲ ਨੀ ਦੇ ਜਾਣ ਵਾਸਤੇ ਕੱਪੜੇ ਪਾਣੇ ਔਖੇ ਲੱਗਦੇ ਨੇ ਬੜੇ।
ਹਾਂਜੀ ਮੈਂ ਅ ਸੁਣਿਆ ਤੁਸੀਂ ਟੈਮ ਬੜਾ ਲਾਂਦੇ ਓ ਤਿਆਰ ਤਿਉਰ ਹੁੰਦੇ। ਤਿਆਰ ਤਾਂ ਸਿੰਪਲ ਈ ਹੁੰਦੇ ਓ। ਪਰ ਮੈਂ ਸੁਣਿਆ ਮਤਲਬ ਕਿ ਬੜੇ ਜਲ-ਜਲ ਦੇ ਮਾਰੇ ਓ। ਪਰ ਬੱਚੇ ਤਾਂ ਨਿੱਕੇ-ਨਿੱਕੇ ਹੁੰਦੇ ਨੇ ਨਾ ਤੁਹਾਡੇ ਬੱਚੇ ਤਾਂ ਐਡੇ ਵੱਡੇ ਨੇ।
ਚੇ ਨਾ ਵੱਡਿਆਂ ਤੋਂ ਵੱਡੇ ਹੈ ਤਾਂ ਵੱਡੇ ਪਰ ਨਿ, ਕੁਛ ਹੁਣ ਮੈਂ ਕੀ ਕਵਾਂ ਬਈ
'ਤੇ ਓ ਪ੍ਰੇਸ਼ਾਨ ਕਰਦੇ ਨੇ?
ਕੋਈ ਕੱਪੜਾ ਕਿੱਥੇ ਸੁੱਟਦੇ ਨੇ, ਕੋਈ ਕਿੱਥੇ ਸੁੱਟਦੇ ਨੇ, ਕਲੱਚਰ ਕਿੱਥੇ ਪਏ ਦੇ ਨੇ ਕੰਘੀ ਕਿੱਥੇ ਪਈ